ਹੈਲੋ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ
ਬਾਹ ਵਧੀਆ ਭੈਣ ਜ ਵਧੀਆ ਹੋਰ ਕੀ ਕਰਦੇ ਸੀ
ਅਸੀਂ ਵੀ ਬੈਠੇ ਦੇ ਸੀਗੇ
ਅੱਛਾ ਜੀ ਹੋਆ ਤੁਸੀਂ ਆਪਣੇ ਘਰ ਉੱਧਰ ਦੂਸਰੇ
ਹਾਂ ਬਸ ਉੱਧਰ ਹੀ ਬੈਠੇ ਹੋਏ ਆਾਂ ਮੈਂ ਕਿਹਾ ਉੱਥੇ ਵਿਹਲੀ ਸੀ ਮੈਂ ਕਿਹਾ ਚੱਲ ਕਰ ਲਈਏ ਫੋਨ ਯਾਰ ਯਾਦ ਕਰ ਲਈਏ ਹਾਂ ਹਾਂ ਸਭ ਵਧੀਆ ਨੇ ਫਸ -ਕਲਾਸ, ਵਧੀਆ -ਵਧੀਆ, ਵਧੀਆ ਹਾਂ ਹੋਰ ਤੁਸੀਂ ਸੁਣਾਓ ਕੀ ਕਰਦੇ? ਕੀਚ
ਬਸ ਕੁਛ ਨੀ, ਅੱਜ ਮੌਸਮ ਬੜਾ ਵਧੀਆ, ਬਾਰਿਸ਼ ਇਨੀਂ ਤੇਜ਼ ਆ ਰਹੀ ਹੈ।ਉੱਥੇ ਬਾਹਰ ਹੀ ਬੈਠੇ ਹੋਏ ਚਾਹ -ਪਾਣੀ ਪੀ ਰਹੇ ਸੀ।
ਅੱਛਾ -ਅੱਛਾ, ਹਾਂ। ਸਾਡੇ ਵੀ ਇੱਥੇ ਬੜੀ ਦੁਪਹਿਰੇ ਪਈ ਹੈ ।ਪਰ ਹੁਣ ਬਹੁਤ ਗੁੰਮਾ ਹੋਇਆ ਪਿਆ ਇੱਥੇ ਤੇ
ਹਾਂ ਇੱਥੇ ਤੇ ਬੜੀ ਬਾਰਿਸ਼ ਪਈ ਹੈ।ਤੇ ਗੁੰਮਾ ਤੇ ਕ ਨਹੀਂ ਹੋਰ ਮਤਲਬ ਕਿ ਠੰਡੀ ਹਵਾ ਚਲਦੀ ਮਤਲਬ ਵੀ ਹਾਲੇ ਤੱਕ ਤੇ ਆ ਰਹੀ ਹੈ। ਬਾਰਿਸ਼
ਅੱਛਾ, ਸਾਡਾ ਤਾਂ ਬਿਲਕੁਲ ਇੱਥੇ ਗੁੰਮਾ ਹੋਇਆ ਦਾ, ਇੱਕ ਪੱਤਾ ਨੀ ਹਿਲਦਾ ਬੜੀ ਹਾਂ ਬੱਚੇ ਫਸ ਕਲਾਸ ਹਾਂ ਮਸ ਕਰਦੇ ਪਏ ਨੇ, ਸਾਰੇ ਇਕੱਠੇ ਹੋਏ ਨੇ, ਬੱਚੇ ਖੇਡਦੇ ਨੇ ਆਪਣਾ ਹੋਰ ਮਸਤੀਆਂ
ਬਸ
ਹਾਂ ਸਹੀ ਗੱਲ।
ਅੱਛਾ ਇਹੀ ਗੱਲ ਹੈ। ਉਹ ਵਿੱਚ ਕਿਹੜਾ ਬੰਦਾ, ਬੰਦਾ ਜਾਂਦਾ ਕੋਈ ਓਕੇਜਨ ਹੋਵੇ ਤੇ ਬੰਦਾ ਚਲਾ ਜਾਂਦਾ। ਉਂਝ ਕਿੱਥੇ ਜਾਣ ਹੁੰਦਾ ।
ਹੋਰ ਫਿਰ ਉਹੀ ਰੂਟੀਨ ਘਰ ਜਾਓ, ਆਪਣੇ ਫੇਰ ਸਵੇਰੇ ਉੱਠੋ ਹਾਂ ਸਵੇਰੇ ਉੱਠੋ ਰੋਟੀ ਰੋਟੀ ਬਣਾਓ, ਬੱਚਿਆਂ ਨੂੰ ਭੇਜੋ ਸਕੂਲ ਤਿਆਰ ਹਾਂ ਵੋ ਕਰੋ, ਇਸ ਕਰਕੇ ਫੇਰ ਹੋਰ ਇੱਥੇ ਥੋੜਾ ਜਾ ਰਿਲੈਕਸ ਮਿਲਿਆ ਹੋਇਆ।
ਰਿਲੈਕਸ ਮਿਲਿਆ ਸਹੀ ਗੱਲ ਹੈ ।ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਹੈ ।
ਘਰ ਤੇ ਬਿਲਕੁਲ ਲੱਗੇ ਰਹੋ, ਲੱਗੇ ਰਹੋ ਅੱਛਾ
ਹਾਂ, ਤੇ ਉਹ ਫੇਰ ਉਹ ਆਈ ਨਹੀਂ ਹਲੇ। ਉਹਦੇ ਘਰ ਫੰਕਸ਼ਨ ਹੈਗੇ ਸੀ। ਥੋੜੇ ਜਿਹੇ। ਨਾਲੇ ਭਰਾ ਦਾ ਉਹਦਾ ਜਨਮ ਦਿਨ ਸੀ। ਫੇਰ ਉਹਦੀ ਮੰਮੀ ਨੇ ਨਾ ਮੇਰੀ ਭਤੀਜੀ ਦਾ ਨਾ ਉਹ ਕਰਾਇਆ ਸੀ। ਸੁਖਿਆ ਹੋਇਆ ਸੀ, ਕੀਰਤਨ।
ਅੱਛਾ।
ਫੇਰ ਉਹਨੇ ਉਹ ਕਰਾਉਣ, ਮੈਂ ਕਿਹਾ ਕੋਈ ਨੀ ਤੂੰ ਹੋ ਜਾ ਫਰੀ ਤੇ ਕਹਿੰਦੀ ਸੀ, ਫਿਰ ਮੈਂ ਪਰ ਦੀਦੀ ਤੁਸੀਂ ਦਿੱਲੀ ਤੇ ਨੀ ਆਵਾਂਗੇ ਹਲੇ, ਮੈਂ ਜਗਾਧਰੀ ਆ ਜਾਂਗੀ। ਮੈਂ ਕਿਹਾ ਕੋਈ ਨੀ ਮੈਂ ਘਰ ਜਾਵਾਂਗੀ ਮੈਂ ਤੈਨੂੰ ਫੋਨ ਕਰ ਦਾਂਗੀ, ਆਜੀ ਫਿਰ।
ਹੋਰ ਕੀ ਉਹ ਤੇ ਹੈ ਹੀ ਹੈ। ਹਾਂ ਉਹ ਤੇ ਹੈ। ਉਹਨਾਂ ਨੇ ਵੀ ਜਾ ਆਇਆ ਭਰਜਾਈਆਂ ਨੇ ਵੀ।
ਹੋਰ ਮੈਂ ਪੁੱਛ ਕੇ ਗਈ ਸੀ।ਮੈਨੂੰ ਕਹਿੰਦੀ ਮੈਂ ਜਾਵਾਂ ਮੈਂ ਕਿਹਾ ਹਾਂ। ਤੂੰ ਜਾ ਕੋਈ ਗੱਲ ਨੀ ਮੈਂ ਕਿਹਾ, ਮੈਂ ਮੰਮੀ ਨੂੰ ਮਿਲਣਾ ਜ਼ਿਆਦਾ ਮੈਨੂੰ। ਮੰਮੀ ਦਾ ਆਉਂਦਾ, ਤੇ ਮੈ ਕਿਹਾ ਬਾਕੀ ਉਹਦੇ ਨਾਲ ਮਿਲਣਾ ਸੀ ਭਤੀਜੀ ਨਾਲ। ਹਾਂ ਮੈਂ ਕਿਹਾ, ਕੋਈ ਗੱਲ ਨੀ ਤੂੰ ਹੋਏ ਆ ਨਾਨਕਿਆਂ ਦਾ ਵੀ ਮਨ ਕਰਦਾ ਹਾਂ, ਵੀ ਕੁੜੀ ਆਈ ਏ ਮੈਂ ਕਿਹਾ, ਕੋਈ ਨੀ ਤੂੰ ਚਲੀ ਜਾ ਕੋਈ ਗੱਲ ਨਹੀਂ। ਮੈਂ ਹਾਂਜੀ ਹੁਣੇ ਕੀਤੀ ਸਟਾਰਟ ਕੀਤੀ ਸੀ। ਥੋੜਾ ਟਾਈਮ ਹੀ ਹੋਇਆ। ਪਹਿਲੇ ਮੈਂ ਪੇਕੇ ਟਾਈਮ ਕਰਦੀ ਸੀ। ਤੇ ਫੇਰ ਹੁਣ ਮੈਂ ਥੋੜ੍ਹੀ ਭੁੱਲ ਗਈ ਸੀ।ਜਿਵੇਂ ਬੰਦਾ ਕਟਿੰਗ ਕੁੂਟਿੰਗ ਭੁੱਲ ਜਾਂਦਾ ਹੈ। ਪਰ ਟਾਈਮ ਵੀ ਬੜਾ ਹੋ ਗਿਆ ਨਾ, ਅੱਠ ਨੌ ਸਾਲ ਹੋ ਗਏ ਹੱਥ ਨਹੀਂ ਪਾਇਆ। ਤੇ ਹੁਣ ਫੇਰ ਸਟਾਰਟ ਕੀਤੀ ਸੀ। ਹੁਣ ਤੇ ਹਾਂਜੀ। ਸਾਰੇ ਸੀ ਲੈਂਦੀ ਹਾਂ ।ਹੁਣ ਭਤੀਜੀ ਦੇ ਕੱਪੜੇ ਸੀ ਕੇ। ਸੀ ਕੇ ਆਈ ਆਂ ਉਹਨੂੰ ਇੰਨੇ ਪਸੰਦ ਆਏ ਆ, ਇਹਨੂੰ ਮੇਰੀ ਭਾਬੀ ਨੂੰ ਬੜੇ ਪਸੰਦ ਆਏ ਕਹਿੰਦੀ ਦੀਦੀ ਸੂਟ ਬੜੇ ਸੋਹਣੇ ਸੀ ਕੇ ਲਿਆਏ ਓ ਮੰਮੀ ਦੇ ਸੀ ਕੇ ਲਿਆਈ ਆ। ਆਪਣੀ ਭਰਜਾਈ ਦੇ ਸੀ ਕੇ ਲਿਆਈਆਂ ਆਪਣੇ ਸੀਤੇ ਸੀ। ਹੁਣ ਸਗੋਂ ਇੱਥੇ ਆਈ ਹਾਂ ਤੇ ਭੈਣ ਘਰ ਗਈ ਸੀ।
ਅੱਛਾ। ਹੈਲੋ ਹੈਲੋ। ਹੂੰ। ਹੈਲੋ।